ਹਾਂਜੀ ਮੈਮ, ਅਸੀਂ
ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਚਾਲ?
ਠੀਕ ਹੈ, ਜੀ ਬਹੁਤ ਵਧੀਆ, ਤੁਸੀਂ ਦੱਸੋ ਜੀ ਆਪਣਾ?
ਵਧੀਆ-ਵਧੀਆ, ਹੋਰ ਕੀ
ਅਸੀਂ, ਭਗਵੰਤ ਮਾਨ ਦਾ ਜਿਹੜਾ ਰਾਸਨ ਜਿਹਾ ਮਿਲਿਆ, ਉਹ ਲੈ ਕੇ ਆਏ ਆਂ ਜੀ।
ਨਹੀਂ, ਚਲਾਉਣਾ ਆ ਮੈਮ। ਫੋਨ, ਚਲਾ ਰਿਹਾ ਸੀ, ਗਾ ਜੀ। ਹੈਲੋ
ਅੱਛਾ,
ਹੈਂਜੀ?
ਨਹੀਂ ਦੇਖੋ ਜੀ, ਜੇ ਤਾਂ ਟਰੈਵਲਿੰਗ ਕਰਦੇ ਹਾਂ ਆਪਾਂ, ਫਿਰ ਤਾਂ ਫੋਨ ਹੀ ਬੈਸਟ ਆ, ਆਪਣੇ ਵਾਸਤੇ।
ਅੱਛਾ ਜੀ।
ਜੇ, ਮੰਨ ਲਉ ਹੁਣ ਮਤਲਬ। ਘਰ ਵਿੱਚ ਹੀ ਰਹਿਣਾ, ਫਿਰ ਟੀਵੀ ਆ, ਜਿਵੇਂ ਬੱਚੇ ਵੀ, ਟੀਵੀ ਦੇਖ ਲੈਂਦੇ, ਮੋਬਾਇਲ ਚੱਕਰ ਆਏਂ ਐ, ਹੁਣ ਸਾਰੇ ਪਾਸੇ ਜੀਓ ਹੋਟਸਟਾਰ ਚੱਲ ਪੈਂਦਾ ਜੀ। ਟੀਵੀ ਅਂਗੂ ਹੀ ਮੋਬਾਇਲ ਚੱਲ ਪੈਂਦਾ ਜੀ।
ਹਾਂਜੀ -ਹਾਂਜੀ।
ਹੈਨਾ ਜੀ, ਜਿੱਥੇ ਹਾਂ ਜਿੱਥੇ ਵੀ ਆਪਾਂ ਬੈਠੇ, ਆਪਾਂ ਵਰਕ ਤੇ ਬੈਠੇ ਹਾਂ, ਭਲਾ, ਆਪਾਂ ਫਰੀ ਬੈਠੇ ਹਾਂ, ਕਿਤੇ। ਅਤੇ, ਆਪਾਂ ਉੱਥੇ ਦੇਖ ਸਕਦੇ ਹੈਗੇ।
ਉਹ ਤੇ ਹੈ। ਨਾਲੇ ਫੋਨ ਦਾ, ਇੱਕ ਇਹ ਵੀ ਸਹੀ ਹੈਗਾ, ਕਿ ਐਮਰਜੈਂਸੀ ਅਗਰ ਤੁਸੀਂ, ਕਿਸੇ ਨੂੰ ਲੋੜ ਹੈਗੀ ਹੈ। ਤੁਹਾਡੀ ਕੁਛ ਵੀ ਹੈ ਤੇ, ਤੁਸੀਂ ਫਟਾਫਟ, ਉਹਨੂੰ ਫੋਨ ਕਰਕੇ ਬੁਲਾ ਸਕਦੇ ਹੋ।
ਬੁਲਾ, ਸਕਦੇ ਹਾਂ ਜੀ।
ਫੋਨ ਨੂੰ, ਤੇ ਬੰਦਾ ਕਿਤੇ ਵੀ ਲੈ ਕੇ ਘੁੰਮ ਸਕਦਾ ਹੈ। ਕੁਛ ਵੀ ਕਰ ਸਕਦਾ ਹੈ। ਟੀਵੀ ਤੇ, ਬੰਦਾ ਇੱਕ ਜਗ੍ਹਾ ਬਹਿ ਕੇ ਹੀ ਦੇਖੇਗਾ।
ਹਾਂਜੀ, ਉਹ ਟੀਵੀ ਲਈ ਇਲੈਕਟ੍ਰੇਸੀ ਚਾਹੀਦੀ ਹੈ ਜੀ, ਤੇ ਇਹਦੇ ਵਾਸਤੇ ਤੇ ਕੁਛ ਨਹੀਂ ਚਾਹੀਦਾ, ਬੈਟਰੀ ਚਾਰਜ ਕਰੋ ਫੋਨ- ਦੋ -ਚਾਰ ਘੰਟੇ, ਜਿਵੇਂ ਮਰਜ਼ੀ ਕੋਈ ਮੂਵੀ ਵੇਖ ਲਓ। ਹ, ਨਹੀ, ਹੁਣ ਤਾਂ ਵੈਸੇ ਐਪਾਂ, ਬੜੀਆਂ ਚੱਲਦੀਆਂ, ਨੈੱਟ ਫਲੈਸ, ਝਬਾਲ ਵਗੈਰਾ। ਉਹਦੀ ਸਬਸਕ੍ਰਾਈਬਰ ਲੈ ਲਓ, ਫਿਰ ਮੈਂ ਮਾਰਜ਼ੀ ਦੇਖ ਦੇਖੀ ਜਦੋਂ ਟੀ ਵੀ ਤੋਂ ਵੱਧ ਵਧੀਆ ਚੱਲਦਾ ਜੀ।
ਵੱਧ ਚੱਲਦਾ। ਟੀ ਵੀ ਚ ਚੈਨਲ ਹੁਣ ਤੁਹਾਡੇ ਉਹੀ ਗਿਨੇ -ਚੁਨੇ ਰਹਿ ਗਏ। ਏਕ ਤੇ ਸਾਫ਼ ਵੀ ਨੀ ਇੰਨਾ ਹੋਂਦਾ, ਜਿੰਨਾ ਫੋਨ ਤੁਸੀ ਕਿੱਤੇ ਵੀ ਜਾ ਰੇਓ, ਕੁਛ ਵੀ ਕੱਰ ਰੇਓ, ਫੋਨ ਤਾਡੇ ਕੋਲ ਐ, ਜਦੋ ਮਰਜੀ ਖੋਲ ਕੇ ਵੇਖ ਉਹ ਸਭ ਕਰੋ
ਹਾਂਜੀ, ਬਿਲਕੁਲ।
ਹਾਂ, ਕੋਈ ਲਾਈਟ ਦਾ ਪੰਗਾ ਈ ਨੀ ਹੈਗਾ, ਨਈ ਤੇ ਲਾਈਟ ਈ ਇੰਨੀ ਜਾਂਦੀ ਐ।
ਹਾਂਜੀ, ਹਾਂਜੀ, ਹੁਨ ਗਰਮੀ ਚ ਤਾ ਵੈਸੇ ਈ ਬੋਤ ਜਾਂਦੀ ਏ ਲਾਈਟ ਜੀ।
ਹਾਂਜੀ, ਹਾਂਜੀ ਲਾਈਟ ਤੇ ਸਾਰੇ ਪਾਸੇ ਏਹੀ ਹੈ, ਹੁਨ ਜਦੋ ਦੀ ਸਾਡੇ ਇੱਥੇ ਪ੍ਰਾਈਵੇਟ ਹੋਈ ਹੈ ਨਾ ਹੁਣ ਲਾਈਟ ਥੋੜੀ ਘੱਟ ਹੋ ਗਈ ਹੈ ਜਾਣੀ। ਨਹੀਂ ਤੇ ਲਾਈਟ ਤੇ ਬਹੁਤ ਜਾਂਦੀ ਹੈ।
ਠੀਕ ਹੈ ਜੀ।
ਹਮਮ! ਤੁਹਾਡੇ ਵੀ ਇੱਥੇ ਹੀ ਲਾਈਟ ਦਾ ਇੱਦਾ ਹੀ ਪੰਗਾ?
ਹੂ! ਫਿਲਹਾਲ ਹਾਂਜੀ ਗਰਮੀਆਂ ਦੇ ਵਿੱਚ ਤਾਂ ਥੋੜ੍ਹਾ ਜ਼ਿਆਦਾ ਜਾਂਦੀ ਹੈ ਜੀ।
ਅੱਛਾ- ਅੱਛਾ।
ਤੇ ਮਤਲਬ ਹੁਣ ਜਿਵੇਂ ਹਰੇਕ ਘਰ ਦੇ ਏ ਸੀ ਆ। ਮੰਨ ਲਓ ਜਿਵੇਂ ਲੋੜ -ਲਾੜ ਟਰੈਪ ਮਾਰ ਜਾਂਦਾ ਕਈ ਵਾਰ ਗ੍ਰੇਟਰ ਦੇ ਵਿੱਚੋਂ, ਫਿਰ ਚਲੀ ਜਾਂਦੀ ਹੈ ਕਈ ਵਾਰ ਸਾਰੀ- ਸਾਰੀ ਰਾਤ ਨਹੀਂ ਆਉਂਦੀ। ਤੇ ਜਿਵੇਂ ਹੁਣ ਜਿਵੇਂ ਹਨੇਰੀ-ਝੱਖਰ ਜ ਹਵਾ ਚਲਦੀ ਫੇਰ ਉਹ ਬੰਦ ਕਰ ਦਿੰਦੇ ਜੀ
ਹਾਂ, ਬਹੁਤ ਛੇਤੀ ਕਰਦੇ ਆ ਮਾੜਾ ਮੀਂਹ ਆਇਆ ਹਨੇਰੀ ਆਇਆ ਉਹਨਾਂ ਲਾਈਟ ਬੰਦ ਕਰ ਦੇਣੀ ਹੈ।
ਬਿਲਕੁਲ ਜੀ ਬਾਕੀ ਹੁਣ ਦੇਖੋ ਸਾਡੀ- ਸਾਡੀ ਸਰਕਾਰ ਭਗਵੰਤ ਮਾਨ ਦੀ ਜੋ ਅੰਡਰਗਰਾਊਂਡ ਬਿਜਲੀ ਕਰ ਰਹੀ ਹੈ ਦੇਖੋ।
ਹਾਂਜੀ। ਓ ਤੇ ਹੈ ਪਰ ਪਾਜੀ ਏਦੇ ਨਾਲ ਪਤਾ ਕੀ ਐ, ਰੇਟ ਵੀ ਵੱਧ ਜਾਨੇ ਐ।
ਰੇਟ ਤਾ ਈ ਹੁਨ ਵਧਨੇ ਹੈ ਜੀ। ਰੇਟ ਤੋ ਮਹਿੰਗਾਈ ਬਹੁਤ ਜਿਆਦਾ ਹੋ ਰਹੀ। ਔਰ ਦੱਸੋ ਕੀ ਕਾਰਦੇ ਹੀ ਤੁਹੀਂ?
ਦਾ ਤੇ ਨੀਚੇ ਚਲੋ ਏਨਾ ਓ ਨੀ ਲੱਗਦਾ, ਹੁਨ ਜਿੱਦਾ ਅਸੀ ਫੋਨ ਯੂਜ ਕਾਰਦੇ ਨਾ, ਓਸ ਹਿਸਾਬ ਨਾਲ ਸਾਡੇ ਖਰਚੇ ਵੀ ਵਧੀ ਜਾਂਦੇ ਐ।
ਹ ਤੇ ਪੂਰੇ ਈ ਵੱਧਦੇ ਐਨਾ ਨੂੰ ਕਿਓਕਿ ਪੈਲਾਂ ਦੇਖੋ ਜਦੋਂ ਟੀ ਵੀ ਚੱਲੇ, ਚੱਲਦਾ ਐਂਟੀਨਾ ਹੁੰਦਾ ਹੀ, ਏਕ ਚੈਨਲ ਚੱਲਦਾ ਹੁੰਦਾ ਹੀ, ਡੀ ਟੀ ਪੰਜਾਬੀ, ਤੇ ਓੱਦੋ ਆਂ ਅਟੀਨਾ ਲੱਗਯਾ ਹੁੰਦਾ ਸੀਗਾ ਉਦੋਂ ਏਕ ਜਾ ਦੋ ਚੈਨਲ ਵਾਸਤੇ। ਇੱਕ ਮੈਟਰੋ ਚੱਲਦਾ ਸੀ ਬੱਸ ਕਾਰਟੂਨ ਵਾਲਾ, ਤੇੱਨ-ਚਾਰ ਚੈਨਲ ਚੱਲਦੇ ਸੀ ਫੇਰ ਹੋਲੀ, ਹੋਲੀ ਦੇਖੋ ਕਿੰਨਾ ਫੇਰ ਕੇਵਲ ਆ ਗੀ ਮਾਰਕੀਟ ਦੇ ਵਿੱਚ
ਹਾਂਜੀ।
ਕੇਵਲ ਨੇ ਦੇਖੋ ਫੇਰ ਸਾਰੇ ਕਿੰਨਾ ਕੋਛ ਲਯਾਂਦਾ, ਕੇਵਲ ਓਸ ਤੋਂ ਬਾਅਦ ਡਿਸ਼ ਟੀਵੀ ਆ ਗੇ
ਹਾਂਜੀ।
ਤੇ ਡਿਸ਼ ਟੀਵੀ ਤੋ ਬਾਦ ਬਾਕੀ ਹੁਨ ਦੇਖ ਲੋ ਤੁਸੀ, ਔਨਲਾਈਨ ਈ ਹੋ ਗਿਆ ਸਾਰਾ ਸਿਸਟਮ
ਸਬ ਔਨਲਾਈਨ ਆ ਓ ਓਨੇ ਹੀ ਖਰਚੇ ਵੱਧ ਰਏ ਆ ਸਾਡੇ ਪੈਲਾ ਤਾ ਸਿਰਫ਼ ਏਕ ਐਂਟੀਨਾ ਸੀ। ਸੀਗਾ ਨਾ ਹੁਨ ਤੁਸੀ ਦੇਖੋ ਡਿਸ਼ ਟੀ ਵੀ ਦੇ ਵੀ ਪੈਸੇ ਲੱਗੇ, ਓਨਾਂ ਨੇ ਲਿੱਤੇ ਕੇਬਲ ਦੇ ਵੀ ਲੈਣ ਗੇ ਅਲੱਗ ਤੋ, ਛੱਤਰੀ ਲਗਵਾਓਗੇ ਓਦੇ ਪੈਸੇ ਹੋਗੇ। ਫਿਰ ਉਨੇ ਏ ਤਵਾਡੇ ਚੈਨਲ ਇੰਨੇ ਆ ਗੇ ਐ ਅੱਜ-ਕੱਲ, ਓ ਟੀ ਟੀ ਚੈਨਲ ਇਨੇ ਆ ਗੇ ਐ ਨੈ ਫਲੇਕਸ, ਹੋਟਸਟਾਰ ਓ ਸਬ ਨੇ ਅਪਨੇ-ਅਪਨੇ ਪੈਸੇ ਲਗਾ ਲੇ
ਪੈਸੇ ਲਗਾਲੇ, ਹਾਂਜੀ, ਕੋਈ ਚੱਕਰ ਆਏਂ ਐ ਹੁਣ ਹੋਰਸਟਾਰ ਵਗੈਰਾ ਹੁਨ ਦੇਖ ਲੋ ਅੰਬਾਨੀ ਨੇ ਖ਼ਰੀਦ ਲਿਆ, ਜੀਓ ਹੋਟਸਟਾਰ ਹੋਗਿਆ ਹੁਨ ਸਾਰੇਯਾਂ ਦੇ ਰਿਸੈਪਸ਼ਨ ਅੱਗੇ ਤਾ ਮਾੜਾ ਮੋਟਾ ਚੱਲੀ ਜਾਂਦਾ ਹੁੰਦਾ ਜੀ, ਹੁਨ ਤਾਂ। ਜਿੰਨਾ ਚਿਰ ਸਬਸਕ੍ਰਾਈਬਰ ਨਹੀਂ ਲੈਂਦੇ ਤੁਸੀਂ ਹੁਣ ਆਈ ਪੀ ਐੱਲ ਦੇ ਦੇਖੋ, ਆਈ ਪੀ ਐਲ ਫ੍ਰੀ ਕਰਿਆ ਕਰ ਲੈਨਾ ਮੇਰਾ ਖਿਆਲ ਸ਼ਹਿਰ ਚੱਲਦਾ ਪਿਆ ਇਕੱਲਾ ਆਈ ਪੀ ਐਲ ਦੇਖਦੇ ਹ ਬਾਕੀ ਹੁਣ ਹਰੇਕ ਚੈਨਲ 'ਤੇ ਸਬਸਕ੍ਰਾਈਬਰ ਆ ਔਦੀ
ਉਹ ਇਸੇ ਕਰਕੇ ਕਹਿੰਦੇ ਨਾ ਉਹਨੂੰ ਕਿ ਇਨਸਾਨਾਂ ਨੂੰ ਆਦਤ ਪੈ ਜਾਏ ਲੋਕਾਂ ਨੂੰ ਆਦਤ ਪੈਜੇ ਫੇਰ ਅਸੀਂ ਵੇਚਾਂਗੇ ਪਲਾਨ ਵੱਡਾ ਕਰਕੇ
ਬਿਲਕੁਲ-ਬਿਲਕੁਲ ਮੈ ਉਹੀ ਹੈ ਨਾ ਜੋ ਜੀਓ ਦਾ ਸਮ ਆ ਰਿਹਾ ਜੀ ਪਹਿਲਾਂ ਫਰੀ ਦੇ ਰਹੇ ਜੀ ਆਪ ਦੇ ਲਓ, ਸੱਤ ਅੱਠ ਸੌ ਦਾ ਰੀਚਾਰਜ ਹੁੰਦਾ ਜੀ ਉਹ
ਹਾਂਜੀ। ਹੁਣ
ਕਿ ਏ ਏਕ ਦੁਨੀਆ ਤੋ ਹਾਂਜੀ, ਅੱਠ ਸੌ ਦਾ ਰੀਚਾਰਜ ਹੁੰਦਾ ਤੇੈਨ ਮਹੀਨਿਆਂ ਵਾਲਾ।
ਹਾਂਜੀ, ਹਾਂਜੀ। ਜੀ ਓ ਤਾ ਚਲੋ ਫੇਰ ਵੀ ਠੀਕ ਐ ਕਿ ਇਨਕਮਿੰਗ ਨਈ ਬੰਦ ਹੁੰਦੀ। ਆ ਆਂਦਾ ਰੈਂਦੈ ਫੋਨ ਪਰ ਬਾਕੀ ਜਿੱਦਾ ਏਅਰਟੈਲ ਵਗੈਰਾ ਨਾ ਓ ਤੇ ਕੋਲਿੰਗ ਵੀ ਬੰਦ ਕਰ ਦਿੰਦੇ ਐ ਆਨਾ ਵੀ ਬੰਦ ਹੋਜੇਗਾ, ਚਾਰ-ਪੰਜ ਦਿਨ ਬਾਦ
ਬਿਲਕੁਲ ਮੈਮ, ਹਾਂਜੀ, ਓ ਤਾ ਬੰਦ ਕਰ ਦਿੰਦੇ। ਜੀਓ ਜਾਨੀ, ਜਿੰਨਾ ਜੀਓ ਤੋ ਸਾਲ-ਸਾਲ ਵੀ ਚੱਲੀ ਜਾਂਦਾ ਜੀ।
ਹਾਂਜੀ, ਹਾਂਜੀ।
ਹੂੰ। ਮੈਂ ਏਕ ਨੰਬਰ ਰੱਖਯਾ, ਪ੍ਰਾਈਵੇਟ ਰੱਖਿਆ ਮਤਲਬ ਓ ਓ ਰਿਚਾਰਜ ਨੀ ਕਰਾਓਦਾ ਕਦੇ, ਲੋੜ ਪੈਂਦੀ ਓਦੋ ਰਈਦਾ ਵੈਸੇ ਉਦੇ ਤੇ ਕੋਲਿੰਗ ਆ ਈ ਜਾਂਦੀ ਐ ਜੀ।
ਹਾਂਜੀ, ਓ ਜੀਓ ਦਾ ਹੋਣਾ।
ਹੂੰ, ਹਾਂਜੀ ਜੀਓ ਦਾ, ਮੇਰੇ ਸਾਰੇ ਜੀਓ ਦੀ ਆ ਜਿੰਨੇ ਵੀ ਸਾਡੇ ਪਰਿਵਾਰ ਵਿੱਚ ਜੀ ਜੀਓ ਹੀ ਯੂਜ ਕਰਦੇ ਆ ਜੀ
ਹਾਂ ਨਹੀਂ ਸਹੀ ਹੈ ਫੋਨ ਦੇ ਫਾਇਦੇ ਤੇ ਹੈਗੇ ਆ ਫੋਨ ਦੇ ਫਾਇਦੇ ਬਹੁਤ ਬਹੁਤ ਹੈ, ਹੁਣ ਕਈ ਵਾਰੀ ਹੁਣ ਅਸੀਂ ਅੱਜ-ਕੱਲ ਪਰਸ ਹੀ ਰੱਖਣੇ ਬੰਦ ਕਰਤੇ ਕਿਉਂਕਿ ਫੋਨ ਦੇ ਅੰਦਰ ਹੀ ਸਾਰੇ ਅਮਾਊਂਟ ਵਗੈਰਾ ਸਭ ਬੈਂਕ ਵਗੈਰਾ
ਬਿਲਕੁਲ ਬਾਕੀ ਗੇਮਿੰਗ ਗੂਮਿੰਗ ਖੇਡਦੇ ਹੀ ਦੀ ਹੈ ਜੀ ਹਾਂਜੀ
ਹਾਂ
ਫ਼ੋਨ ਦੇ ਵਿੱਚ ਟੀ ਵੀ ਦੇ ਵਿੱਚ ਖੇਡ ਨਹੀਂ ਸਕਦੇ
ਨਹੀਂ ਸਕਦੇ ਮੇਨ ਹੈਗਾ, ਇੱਕ ਤਰ੍ਹਾਂ ਤੋਂ ਸਾਡਾ ਪਰਸ ਈ ਬਣ ਗਿਆ ਸਾਡਾ ਬੈਂਕ ਕੀ ਫੋਨ ਹੋ ਗਿਆ ਪੂਰਾ ਕਿਤੇ ਚਾਹੀਦਾ ਹੈ, ਅਤੇ ਕੁਛ ਵੀ ਗੂਗਲ ਪੇ ਫੋਨ ਪੇ ਸਭ ਯੂਜ ਕਰੋ
ਬਿਲਕੁਲ
ਪਰ ਇਹਦਾ ਭਾਜੀ ਰਿਸਕ ਵੀ ਹੈਗਾ, ਹੁਣ ਕਈ ਅੱਜ-ਕੱਲ੍ਹ ਫਰੋਡ ਇੰਨੇ ਹੋ ਗਏ ਆ ਉਹ ਤੁਹਾਨੂੰ ਕੋਈ ਵੀ ਲਿੰਕ ਦੇ ਦੇਣਗੇ
ਅਨਲੀਗਲ ਲੈਂਕ ਦੂਜਾ ਕਰਦਿਆਂ ਤਾਂ ਆਪਾਂ ਇਹ ਤਾਂ ਹੁੰਦਾ ਹੀ ਹੈੇ, ਮੈਂ ਫਿਲਹਾਲ ਕੋਈ ਲਿਂਕ ਨੀ ਕਰਦਾ ਚਾ ਕਾਫੀ ਬਾਕੀ ਤਾਂ ਮ ਬਲੋਕ ਹੀ ਕਰੇ, ਸਾਰੇ ਬਜਾਜ ਵਗੈਰਾ ਜੋ ਵੀ ਕਾਲ ਆਤੇ ਹੈ ਸਭ ਬਲੋਕ ਕਰੇਗਾ, ਸਭ ਕਿਉਂਕਿ ਕਾਮ ਹੀ ਨਹੀਂ ਪੜਤਾ ਇਨਕਾ ਕੋਲ ਕਰਨ ਪਹਿਦੇ ਤਾਂ ਆਪਦੀ ਸਰਵਿਸ ਦੇਣੀ ਹੈ
ਉਹ ਤੇ ਹੈਗਾ ਪਰ ਭਾਜੀ ਕਈ ਸਾਈਬਰ ਵਾਲੇ ਜਿਹੜੇ ਜ ਹੁੰਦੇ ਨਾ ਲਿੰਕ ਦੇ ਦੇਣਗੇ, ਤੁਹਾਨੂੰ ਏਦਾਂ ਹੀ ਵਟਸਐਪ ਤੇ ਕਿ ਤੁਸੀਂ ਇਹਨੂੰ ਔਨ ਕਰੋ ਹਾਂ ਜੇ ਤੁਸੀਂ ਔਨ
ਔਨ ਕਰੋਗੇ ਨਾ ਵਟਸਐਪ ਦੇ ਵਿੱਚ ਵੀ ਸੈਟਿੰਗ ਆਉਣ ਲਈਗ ਤੁਸੀਂ-ਤੁਸੀਂ ਕੋਲ ਕਰੋਗੇ ਜੇ ਉਹ ਸੈਟਿੰਗ ਓਪਰ ਹੋਣੀਗੀਆਂ, ਤਾਂ ਤੁਹਾਨੂੰ ਉਹ ਕੋਲ ਹੀ ਰਿਸੀਵ ਨਹੀਂ ਕਰੇਗਾ ਵਟਸਐਪ ਐਟੋਮੈਟਿਕ ਹੀ ਕੱਟ ਦਿੰਦਾ ਸਾਇਲੈਂਟ ਕਰਕੇ ਜੇ ਮੈਨੂੰ ਕੋਈ ਅਨ ਨੋਟ ਨੰਬਰ ਤੋਂ ਕੋਈ ਕੋਾਲ ਕਰੇਗਾ ਤਾਂ ਮੈਨੂੰ ਰਸੀਬ ਨੀ ਤਾਂ ਮੇਰਾ ਜੋ ਮੈਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਆ ਇਹ ਮੇਰਾ ਫੋਨ ਇਕਸਟਰਾ ਰੱਖਿਆ ਵਾ ਇਹਦੇ ਵਿੱਚ ਕੋਈ ਬੈਂਕ ਅਕਾਊਂਟ ਕੁਛ ਨੀ ਬੈਂਕ ਕਰਿਆ ਆਪਾਂ ਇਕਸਟਰਾ੍ ਹਾਂ ਹੀ ਰੱਖੇ ਪਏ ਹ ਹੁਣ ਜੇ ਮੇਰੇ ਕੋਲ ਪ੍ਰਾਈਵੇਟ ਹੈਗਾ ਫੋਨ ਹਾਂਜੀ-ਹਾਂਜੀ-ਹਾਂਜੀ ਉਹ ਤਾਂ ਹੁੰਦਾ ਜੀ ਹੁਣ ਜਿਹਨੂੰ ਨਹੀਂ ਪਤਾ ਹੈ ਅਗਲੇ ਨੇ ਤਾਂ ਬੈਂਕ 'ਤੇ ਕਾਪੀ ਕਰ ਲੈਣਾ ਜੀ ਲਿੰਕ 'ਤੇ ਕਲਿੱਕ ਕਰਤਾ ਤਾਂ ਬਸ ਸਾਰਾ ਤੁਹਾਡਾ ਫ਼ੋਨ ਹੈਂਗ
ਬਸ
ਬਸ ਥੋੜ੍ਹਾ ਡਾਟਾ ਲੀਕ ਸਾਰਾ ਕੁਝ ਜੋ ਵੀ ਹੋ ਹਾਂਝ ਬਸ
ਬੰਦਾ ਫੜ ਵੀ ਨਹੀਂ ਸਕਦਾ ਕਿ ਕੱਢਿਆ ਕਿੰਨੇ ਆ ਪਤਾ ਵੀ ਨਹੀਂ ਕਰ ਸਕਦਾ ਉਹਨਾਂ ਦਾ ਉਹ ਫ਼ਾਇਦੇ ਤੇ ਹੈਗੇ ਆ ਨਾਲ ਦੀ ਨੁਕਸਾਨ ਵੀ ਬਹੁਤ ਹੈਗਾ ਫੋਨ ਦਾ
ਕੋਈ ਵੀ ਚੀਜ਼ ਹੈ ਜੀ ਜੇ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇੱਕ ਨੱਫ਼ਾ ਇੱਕ ਨੁਕਸਾਨ ਜੀ ਕੋਈ ਵੀ ਚੀਜ਼ ਆ ਇਹ ਫਾਇਦੇ ਵਾਸਤੇ ਆ ਕੋਈ ਨੁਕਸਾਨ ਵੀ ਹੋਣਾ
ਬਸ ਅੱਜ ਕੱਲ੍ਹ ਤੇ ਹੁਣ ਜਿੱਦਾਂ ਔਨਲਾਈਨ ਪੜ੍ਹਾਈ ਚਾਲੂ ਹੋਈ ਹੈ। ਹੋਨ ਓ ਫੋਨ ਚ ਹੀ ਬੱਚੇ ਪੜ੍ਹੀ ਜਾਂਦੇ ਆ ਸਕੂਲ ਜਾਨ
ਬਸ ਲੋਕਡਾਊਨ ਤੋਂ ਜੀ ਲੋਕਡਾਊਨ ਜਦੋਂ ਤੋਂ ਹੋਇਆ ਉਦੋਂ ਤੋਂ ਹੀ
ਹਮ ਉਦੋਂ ਤੋਂ ਦਾ ਹੀ ਏਦਾਂ ਚੱਲਦਾ ਪਿਆ
ਉਦੋਂ ਦਾ ਉਦੋਂ ਦਾ ਔਨਲਾਈਨ ਕਲਾਸਾਂ ਚਲਾਤੀਆਂ ਪਹਿਲਾਂ ਤਾਂ ਉਦੋਂ ਪਹਿਲਾਂ ਤਾਂ ਹੈ ਨੀ ਸੀ ਆਂ
ਹਾਂ। ਪਹਿਲਾਂ ਸੀਗਾ ਹੀ ਨਹੀਂ ਸਾਡੇ ਟਾਈਮ ਤੇ ਕਿੱਥੇ ਸਕੂਲ ਜਾਂਦੇ ਸੀ ਪੜ੍ਹਦੇ ਸੀ ਸਭ ਬਿਮਾਰੀਆਂ ਤੇ ਚਲੋ ਉਦੋਂ ਵੀ ਆਉਂਦੀਆਂ ਸੀਗੀਆਂ ਪਰ ਹੁਣ ਤੇ ਕੁਛ ਜ਼ਿਆਦਾ ਹੀ ਇਹਨਾਂ ਨੇ ਕਰਤਾ ਹੈ
ਕੋਈ ਹੈ ਨਾ ਬੱਚਿਆਂ ਛੋਟੇ ਛੋਟੇ ਐਨਕਾ ਲੱਗੀਆਂ ਨੇ ਫੋਨ ਦਾ ਖੇੜਾ ਛੱਡਦੇ ਨਹੀਂ ਹੈਗੇ,
ਹਾਂਜੀ- ਹਾਂਜੀ। ਨਿੱਕੇ- ਨਿੱਕੇ ਨਿਆਣੇ ਉਹ ਫੋਨ ਲੈ ਕੇ ਬੈਠੇ ਹੋਏ ਹੈ। ਰੀਲ ਦੇਖ ਰਹੇ ਹੈ ਕਿਤੇ ਕੁਛ।
ਬਸ ਜੀ ਯੂਟਿਊਬ ਚਲਾ ਦਿੰਦੇ ਆ ਮਾਤਾ ਜੀ, ਸਭ ਚੱਲੀ ਜਾਂਦਾ।
ਬਸ- ਬਸ। ਟੀ ਵੀ ਦੇ ਅੱਗੇ ਜਦੋਂ ਬੱਚਾ ਬਹਿੰਦਾ ਨਾ ਥੋੜਾ ਪਿੱਛੇ ਬਿਠਾਉਦੇ ਸੀ, ਪਰ ਮਾਵਾਂ ਇਹ ਨੀ ਧਿਆਨ ਦਿੰਦੀ
ਇਹ ਨੀ ਧਿਆਨ ਦਿੰਦੇ ਫੋਨ ਤੇ ਬੱਚਾ ਕੋਲ ਦੇਖ ਕੇ ਦੇਖ ਕੀ ਕੁਝ ਕਰ ਰਿਹਾ, ਬਿਲਕੁਲ।
ਹੂੰ ਉਹਦੇ ਨਾਲ ਹੀ ਬੱਚ
ਬਾਕੀ ਇਹਨਾਂ ਨੂੰ ਉਹਨਾਂ ਨੂੰ ਬਿਲਕੁਲ ਜੀ ਤਾਇਓ ਛੋਟੇ- ਛੋਟੇ ਚਸਮੇ ਲੱਗੀ ਜਾ ਰਹੇ ਆ।
ਲੱਗੀ ਜਾ ਰਹੇ ਔਰ ਤੁਸੀਂ ਭਾਜੀ ਅਗਰ ਫੋਨ ਨਿਆਣਿਆਂ ਨੂੰ ਨਾ ਦਿਓ ਨਾ ਤੇ ਉਹ ਜਿੱਦ ਕਰਨ ਲੱਗ ਜਾਂਦੇ ਚੀਕਦੇ ਆ ਫੇਰ।
ਹਾਂਜੀ।
ਕਿਉਕਿ ਆਦਤ ਪੈ ਗਈ
ਕਿਉਕਿ ਆਦਤ ਪੈ ਗਈ ਉਹਨਾ ਨੂੰ ਫੋਨ ਦੀ, ਬਿਲਕੁਲ ਜੀ।
ਹੂੰ। ਤਾਂਈ ਉਹ ਮੇਰੇ ਹਿਸਾਬ ਨਾਲ ਤਾਂ ਨਿੱਕੇ-ਨਿੱਕੇ ਨਿਆਣਿਆਂ ਨੂੰ ਨਹੀਂ ਦੇਣੇ ਚਾਹੀਦੇ।
ਬਿਲਕੁਲ ਮੈਮ ਬਾਕੀ ਹੁਣ ਤਾਂ ਜ਼ਿੰਦਗੀ ਦਾ ਹਿ ਤਾ ਬਣ ਗਿਆ ਜੀ ਹੈਲੋ ਇਹਨੂੰ ਬਿਨਾਂ ਬਿਨਾਂ ਹੈ ਨਹੀਂ ਕੁਝ ਹਾਂਜੀ।
ਜਰਾ ਜ ਰਿਚਾਰਜ ਕੀ ਖ਼ਤਮ ਹੋਏਗਾ, ਤੇ ਉਸੇ ਟਾਈਮ ਹੁੰਦਾ ਕਿ ਰਿਚਾਰਜ ਕਰ ਲੋ ਫੋਨ ਬੰਦ ਨਹੀਂ ਹੋਣਾ ਚਾਹੀਦਾ।
ਬਿਲਕੁਲ ਜੀ। ਸਿਸਟਮ ਬਹੁਤ ਖ਼ਰਾਬ ਹੈ।
ਹੋਰ ਵਧੀਆ ਸਭ ਭਾਜੀ।
ਹਾਂਜੀ- ਹਾਂਜੀ ਮੈਮ ਬਹੁਤ ਵਧੀਆ ਤੁਸੀਂ ਦੱਸੋ ਆਪਨਾ ਹਾਂਜੀ ਮੈਮ ਥੈਂਕ ਯੂ ਮੈਮ, 'ਸਤਿ ਸ਼੍ਰੀ ਅਕਾਲ ਜੀ'